ਹੈਲੋ
ਸਤਿ ਸ਼੍ਰੀ ਅਕਾਲ ਮੈਮ
ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਤੁਹਾਡਾ, ਵਧੀਆ, ਵਧੀਆ ਤੁਸੀਂ ਸੁਣਾਓ
ਠੀਕ -ਠਾਕ ਜੀ ਵਧੀਆ ਜੀ
ਕੀ ਕਰਦੇ ਪਏ ਜੇ
ਕੁੱਝ ਨੀ, ਹਵੇ ਬੱਚਿਆਂ ਦੇ ਲਾਗੇ ਬੈਠੇ ਸੀ
ਅੱਛਾ।
ਹਾਂਜੀ, ਤੁਹਾਨੂੰ ਪਤਾ ਠੀਕ, ਠਾਕ ਜੀ ਤੁਹਾਨੂੰ ਪਤਾ ਜਦੋਂ ਸਕੂਲੋਂ ਆ ਜਾਂਦੇ ਹੈ ਤੇ ਫਿਰ ਧਿਆਨ ਰੱਖਣਾ ਪੈਂਦਾ ਛੋਟੀ ਗੁੜੀਆਂ ਦਾ ਤੇ ਖ਼ਾਸ ਕਰਕੇ
ਇਹ
ਹਾਂਜੀ! ਤੁਸੀਂ ਕੀ ਕਰ ਰਹੀ
ਮੈਂ ਕੁਛ ਨੀ, ਮੈਂ ਨਾ ਨਹਾ ਕੇ ਹਟੀ ਸੀ।
ਅੱਛਾ।
ਹਾਂਜੀ।
ਠੀਕ ਹੈ ਜੀ।
ਤੇ ਮਸ਼ੀਨ ਚ ਕੱਪੜੇ ਧੁੱਪਣੇ ਪਾਏ ਸੀ, ਤੇ ਮੈਂ ਸੋਚ ਸੋਚਿਆ ਨਾਲ-ਨਾਲ ਗੱਲ ਕਰ ਲਾਂ।
ਅੱਛਾ ਜੀ ਅੱਛਾ, ਠੀਕ ਵਧੀਆ ਕੀਤਾ। ਹੋਰ ਸੁਣਾਓ ਤੁਸੀਂ ਸਿਹਤਾਂ ਠੀਕ ਆ? ਮੈਂ ਸੁਣਿਆ ਇਹ ਤੁਹਾਡੀ ਸਿਹਤ ਨਹੀਂ ਠੀਕ।
ਹਾਂਜੀ, ਅੱਗੇ ਨੂੰ ਕਾਫੀ ਬੈਟਰ ਲੱਗ ਰਿਹਾ ਵਾ।
ਵਧੀਆ ਆਪਾਂ ਤੇ। ਕਰਦੇ ਕਿਰਪਾ, ਮੈਂ ਤਾਂ ਕਹਿੰਦੀ ਤੁਹਾਨੂੰ ਵੀ ਉਹ ਤੁਸੀਂ ਨਾ ਜੋਤਦਾ ਘਿਓ ਆਪਣੀ ਸਾਰੀ ਬੋਡੀ। ਤੇ ਲਾਈਆਂ ਕਰੋ। ਲਤਾਂ ਬਾਵਾ, ਹਾਂਜੀ ਬਹੁਤ ਵਧੀਆ ਜੇ ਵੇਖਲੋ ਮੇਰੀ। ਬੇਟੀ ਦੇ ਸਕੂਲੋਂ ਸ ਸੱਟ ਲਵਾਲੀ ਤੇ ਇਹਦੇ ਨਾ ਗਿਲਟੀ ਵੱਜ ਗਈ ਸੀ।
ਅੱਛਾ ਜੀ।
ਬਾਬਾ ਜੀ ਮੈਂ ਤੁਹਾਡਾ ਘਿਓ ਲਾਉਣਾ ਤੇ ਮੈਂ ਦੋ ਤਿੰਨ ਵਾਰੀ ਜੋਤ ਦਾ ਘਿਓ ਲਾਇਆ ਤੇ ਵੇਖਲੋ। ਬਾਬਾ ਜੀ ਨੇ ਬਿਠਾ ਤੇ ਓਦਾਂ ਡਾਕਟਰ ਨੇ ਕਿਹਾ ਸੀ ਵੀ ਚੀਰ ਲਵਾਉਣਾ ਪੈਣਾ ਉਹ। ਕਿਹੜਾ ਹੁੰਦਾ ਵਾ ਕੀ। ਤੇ ਵੇਲੋ ਗਿਲਟੀ ਐਡੀ, ਮੈਂ ਮੰਨਦੀ ਮੈਨੂੰ ਬਹੁਤ ਹੈਗਾ ਵਿਸ਼ਵਾਸ। ਤੇ ਆ ਵੇਖੋ ਹੁਣ ਜਦੋਂ ਬੱਚੇ ਜਾਂਦੇ ਸਕੂਲ ਜਾਂਦੇ ਤੇ ਉਦੋਂ ਵੀ ਲਾ ਕੇ ਭੇਜੀ ਦਾ ਇਹਨਾਂ ਨੂੰ।
ਠੀਕ ਹੈ ਜੀ, ਹਾਂਜੀ ਮੈਂ ਵੀ ਆਪਣੇ ਬੇਟੇ ਨੂੰ ਲਾ ਕੇ ਭੇਜਦੀ ਹਾਂ।
ਹਾਂਜੀ ਜੀ, ਮੰਨ ਲਓ ਤੁਹਾਨੂੰ ਲੱਗਦਾ ਕਿ ਥੋੜਾ ਜਿਹਾ ਰਹਿ ਗਿਆ ਤੇ ਤੁਸੀਂ ਹੋਰ ਜਦੋਂ ਸ਼ਹੀਦਾਂ। ਸਾਹਿਬਜ਼ਾਦ ਜਾਂਦੇ ਹੋ, ਉੱਥੋਂ ਹੋਰ ਮਤਲਬ ਵੱਧ ਲੈ ਕੇ ਰੱਖੋ ਘਰੇ। ਤੇ ਸਾਰੇ ਜਾਣੇ ਜਦੋਂ ਕਿਤੇ ਜਾਣਾ ਵਾ ਹਨਾ, ਤੇ ਜਦੋਂ ਏਦਾਂ ਸਰੀਰ ਨਾ ਠੀਕ। ਵੇ ਤੁਸੀਂ ਲਾ ਕੇ ਵੇਖੋ ਇੱਕ ਹਫ਼ਤਾ ਲਾ ਕੇ ਵੇਖੋ, ਵੇਖਿਓ ਤੁਹਾਡੇ ਬੋਡੀ। ਕਿੱਡੀ ਵਧੀਆ ਹੁੰਦੀ।
ਠੀਕ ਹੈ ਜੀ।
ਹਾਂਜੀ। ਹੋਰ ਕੀ। ਉਹ ਠੀਕ ਠਾਕ ਵਧੀਆ, ਫੇਰ ਕਦੋਂ ਦੇ ਗਏ ਜੇ ਦਰਬਾਰ ਸਾਹਿਬ। ਜਾਂਦੇ ਰਹਿੰਦੇ, ਕਿ ਨਹੀਂ।
ਅੱਗੇ ਤੇ ਚਲੇਿਆ ਜਾਈਦਾ ਸੀ, ਪਰ ਹੁਣ ਜਦੋਂ ਦੀ। ਅਹ ਮਤਲਬ ਕਿ ਸਿਹਤ ਖ਼ਰਾਬ ਹੋਈ ਹੈ ਉਦੋਂ ਦਾ ਨਾ, ਕਾਫੀ ਟਾਈਮ ਦੋ ਮਹੀਨੇ ਹੋ ਗਏ। ਗਇਆ ਤਾਂ ਨਹੀਂ ਜਾਇਆ ਗਿਆ।
ਨਾ ਉਹ ਫੇਿਰ ਸਰੀਰ ਵੀ ਆਪਣਾ, ਫਿਰ ਜਿੰਨਾ ਚਿਰ ਸਰੀਰ ਨਾ ਸਾਥ ਦਊਗਾ ਫਿਰ ਕਿੱਦਾਂ ਜਾਣਾ ਹਨਾ।
ਹਾਂਜੀ, ਤੇ ਨਹੀਂ ਤੇ ਹਫ਼ਤੇ ਪਿੱਛੇ। ਪੀਛੋ ਚਲੇ ਜਾਈਦਾ ਸੀ ਬਾਬਾ ਜੀ ਦੇ ਘਰ।
ਚਲੋ ਕੋਈ ਨੀ, ਗੁਰੂ ਰਾਮਦਾਸ ਜੀ ਕਰਨਗੇ ਜਲਦੀ ਠੀਕ ਆ।
ਹਾਂਜੀ।
ਹੈਲੋ ਤੁਸੀਂ, ਜਾਣਾ ਚਾਹੀਦਾ ਵਾ।
ਹੋਰ ਸੁਣਾਓ ਤੁਸੀਂ।
ਹੋਰ ਵਧੀਆ ਠੀਕ- ਠਾਕ ਜੀ, ਹਾਂਜੀ-ਹਾਂਜੀ ਵਧੀਆ।
ਅੱਛਾ ਜੀ, ਅੱਜ ਫਿਰ ਕੀ ਬਣਾਉਣਾ ਲੰਚ ਦੇ ਵਿੱਚ।
ਹ। ਲੰਚ ਦੇ ਵਿੱਚ, ਅੱਜ ਅਸੀਂ ਲੂਣ ਵਾਲੇ ਚੌਲ ਬਣਾਉਣ ਲੱਗੇ ਹਾਂ।
ਅੱਛਾ ਜੀ, ਨਮਕੀਨ ਚੌਲ।
ਹਾਂਜੀ।
ਸਿੰਪਲ ਬਣਾਉਂਦੇ ਜਿੱਦਾਂ ਮਤਲਬ ਪਿਆਜ ਦਾ ਤੜਕਾ ਲਾ ਕੇ ਜਾ ਕੁੱਝ ਹੋਰ ਵੀ ਪਾਉਂਦੇ ਵਿਜ।
ਆਲੂ ਵਗੈਰਾ ਪਾਈ ਦਾ ਬਸ, ਹੋਰ ਨੀ ਕੁਛ।
ਅੱਛਾ, ਠੀਕ ਹੈ ਜੀ। ਉਦਾਂ ਮੈਂ ਨਾ ਕਈਆਂ ਦੇ ਵੇਖਿਆ ਜਿੱਦਾਂ ਉਹ, ਵੈਜੀਟੇਬਲ ਹੁੰਦੀ ਸ਼ਿਮਲਾ ਮਿਰ ਵਿੱਚ ਬਰੀਕ- ਬਰੀਕ ਕੱਟ ਕੇ ਨਾ।
ਹਾਂਜੀ।
ਤੇ ਹਰੀ ਮਿਰਚ ਹੋ ਗਈ। ਅਹ ਗਾਜਰ ਹੋ ਗਈ, ਆਲੂ ਹੋ ਗ, ਮਤਲਬ ਏਦਾਂ ਇੱਕ ਫਲੀਆਂ ਹੁੰਦੀਆਂ ਜਿਹੜੀਆਂ।
ਹਾਂਜੀ, ਹਾਂਜੀ।
ਮਤਲਬ ਚਾਰ ਪੰਜ ਸਬਜ਼ੀਆਂ ਏਦਾਂ ਦੀਆਂ ਹੁੰਦੀਆਂ ਜਿਹੜੀਆਂ, ਨਮਕੀਨ ਚੌਲਾਂ ਵਿੱਚ ਹੀ ਮਤਲਬ ਕਰ ਦਿੰਦੇ ਆ, ਪਾ ਦਿੰਦੇ ਆ। ਤੇ ਉਹਦੇ ਨਾ ਜਿਹੜੇ ਟੇਸਟ ਆ ਨਾ, ਉਹਦਾ ਚੌਲਾਂ ਦਾ ਬਹੁਤ ਵਧੀਆ ਲੱਗਦੇ ਆ ਸਵਾਦ ਲੱਗਦੇ ਖਾਣ 'ਚ ਵੀ।
ਹਾਂਜੀ ਇਹ ਤੇ ਆਪਣੇ ਬੰਦੇ ਦਾ, ਮਰਜੀ ਹੁੰਦੀ ਨਾ ਕਿ ਜਿੱਦਾਂ ਦਾ ਮਰਜੀ ਬਣਾ ਲਓ, ਜਿੱਦਾਂ ਦਾ ਆਪ ਨੂੰ ਪਸੰਦ ਹੋਵੇ, ਬਟ ਮੇਰੇ ਬੇਟੇ ਨੂੰ ਸਬਜ਼ੀਆਂ ਪਸੰਦ ਨਹੀਂ, ਇਸ ਕਰਕੇ ਮੈਂ ਨਹੀਂ ਪਾਉਂਦੀ।
ਹਾਂ। ਹੁਣ ਮੇਰੀ ਬੇਟੀ ਹੈ, ਜੇ ਮੰਨ ਲਓ ਮੈਂ ਨਮਕੀਨ ਚੌਲਾਂ 'ਚ ਉਹ ਜੀਰੇ ਤੋਂ ਬਗੈਰ ਸਵਾਦ ਨੀ ਲੱਗਦੇ ਹਨਾ। ਓਕੇ। ਤੇ ਉਹਨੇ ਖਾਣਾ ਹੀ ਨੀ ਮੰਮਾ ਕੀ ਪਾਤਾ, ਕੀ ਪਾਤਾ ਫਿਰ ਉਹਨਾਂ ਦਾ ਬੱਚਿਆਂ ਦਾ ਵੀ ਵੇਖਣਾ ਪੈਂਦਾ ਨਾ।
ਹਾਂਜੀ, ਹਾਂਜੀ।
ਇਹ ਤੇ ਬੰਦਾ, ਆਪਣੇ ਲਈ ਕਿਤੇ ਵੱਖਰੀ ਬਣਾਵੇ ਜਾਂ ਫਿਰ ਹਨਾ।
ਹਾਂਜੀ।
ਹਮ।
ਬੱਚੇ ਨਾ ਏਦਾਂ ਦੇ ਬੱਚੇ, ਨੁਕਸ ਬੇਨੀਆਂ ਬਹੁਤ ਕੱਢਦੇ ਆ।
ਹਾਂਜੀ- ਹਾਂਜੀ ਹੁਣ ਕੱਲ ਕਹਿਣ ਦੀ ਸੀ, ਕਿ ਮੈਨੂੰ ਪੀਜ਼ਾ ਮੰਗਵਾ ਕੇ ਦਓ। ਤੇ ਮੈਂ ਕਿਹਾ ਜ
ਹੈਲੋ, ਹੈਲੋ। ਹੈਲੋ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਤੁਹਾਡੀ ਆਵਾਜ਼ ਨਹੀਂ ਆ ਰਹੀ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹਮ, ਹਮ। ਹੈਲੋ ਮੈਮ ਤੁਹਾਡੀ ਅਵਾਜ਼ ਨਹੀਂ ਆ ਰਹੀ। ਹੈਲੋ। ਹੈਲੋ ਹੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ ਹੈਲੋ